ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ, ਹੋਰ ਵਦੀਆ-ਵਦੀਆ ਤੁਸੀਂ ਸੁਣਾਓ।
ਬਸ ਵਧੀਆ, ਕੀ ਕਰਰੇ ਸੀਗੇ?
ਬਸ ਮੈਂ ਮੈਨੂੰ ਵੀ ਕਾਲ ਆਈ ਦੀ ਸੀ ਕਿਸੇ ਦੀ, ਬਸ ਉਨ੍ਹਾਂ ਨਾਲ ਗੱਲ ਕਰਦੀ ਪਈ ਸੀ।
ਅੱਛਾ-ਅੱਛਾ, ਡਿਨਰ ਦੀ ਪ੍ਰਪਰੇਸ਼ਨ ਹੋ ਗਈ?
ਹੂੰ, ਨਈਂ।
ਅੱਛਾ ਏਨੀ ਜਲਦੀ ਨੀ ਕਰਦੇ, ਅੱਛਾ-ਅੱਛਾ। ਬਸ ਮੈਂ ਕੈ ਰੀ ਸੀ, ਹੈਲਥ ਔਰ ਹਾਈਜੀਨ ਤੇ ਨਾ ਇੱਕ ਵਰਕਸ਼ੋਪ ਲਗਾ ਰੇਆ ਅਸੀ।
ਸਾਡੀ ਟੀਮ ਇੱਕ ਵਰਕ। ਵਰਕਸ਼ਾਪ ਲਗਾ ਰਹੀ ਹੈ ਹੈਲਥ ਐਂਡ ਹਾਈਜੀਨ ਦੇ ਜੋ ਵੀ ਬੈਨੀਫਿਟਸ ਨੇ ਜਾਂ ਕਿਉਂ ਸਾਨੂੰ ਹੈਲਥ ਹਾਈਜੀਨ ਫਾਲੋ ਕਰਨੇ ਚਾਹੀਦੇ ਨੇ ਰੂਲ। ਉਹਦੇ ਬਾਰੇ ਦੱਸਾਂਗੇ ਤੇ ਉਹਦੀ ਵਰਕਸ਼ਾਪ। ਲਗਾ ਰਹੇ ਹਾਂ ਅਸੀਂ ਇੱਥੇ ਸੈਂਟਰਲ ਪਾਰਕ ਵਿੱਚ। ਸੰਡੇ ਨੂੰ ਮੋਰਨਿੰਗ ਹਾਂ, ਮੈਂ ਤੁਹਾਨੂੰ ਸਾਰੀ ਡਿਟੇਲ ਵਟਸਐਪ ਕਰ ਦਾਂਗੀ।
ਹਾਂਜੀ।
ਹਾਂ, ਕਿਉਂਕਿ ਅੱਜਕੱਲ੍ਹ ਹੈਲਥ ਔਰ ਹਾਈਜੀਨ ਸਭ ਤੋਂ ਇੰਪੋਰਟੈਂਟ ਹੈ।
ਬਿਲਕੁਲ ਜ਼ਰੂਰੀ ਹੈ, ਫਾਇਦਾ ਹੀ ਜ਼ਰੂਰੀ ਹੈ, ਤਾਂ ਹੀ ਤਾਂ ਕੁਝ ਹੋਵੇਗਾ ਅੱਗੇ।
ਹਾਂ, ਬੱਚਿਆਂ ਨੂੰ ਵੀ ਸਕੂਲ ਸਭ ਤੋਂ ਪਹਿਲਾਂ ਸਿਖਾਂਦੇ ਨੇ ਕਿ ਹੱਥ ਤੋਂ ਉਹ ਖਾਣਾ ਖਾਣ ਤੋਂ ਬਾਅਦ। ਪਹਿਲਾਂ ਖਾਣਾ ਖਾਣ ਤੋਂ ਬਾਅਦ
ਬਿਲਕੁਲ ਪਹਿਲਾਂ ਸਾਫ਼-ਸਫ਼ਾਈ ਹੋਏਗੀ ਤੇ ਤਾਂ ਹੀ ਅੱਗੇ ਸਾਫ਼ ਰਹੇਗਾ ਸਾਰਾ ਕੁਝ
ਕਿਉਂਕਿ ਬੱਚੇ ਕਿਤੇ ਵੀ ਤੁਰਦੇ ਨੇ, ਕੁਝ ਵੀ ਟੱਚ ਕਰਦੇ ਨੇ
ਐਂਵੇਂ ਅੱਜ ਕਿੰਨੀ ਜ਼ਿਆਦਾ ਹੋ ਪੋਲਿਊਸ਼ਨ ਵ? ਵੈਸੇ ਹਰ ਚੀਜ਼ 'ਤੇ ਡਸਟ ਪਈ ਹੁੰਦੀ ਹੈ ਤੇ ਬੱਚਿਆਂ ਨੂੰ ਥੋੜ੍ਹੀ ਪਤਾ ਚੱਲਦਾ ਹੈ।
ਹਾਂ, ਜਿਵੇਂ ਹਾਂ ਓਹੀ ਮੇਰੀ ਡਾਟਰ ਵੀ ਜਾਂਦੀ ਹੈ, ਜਿੱਥੇ ਵੇਖੋ ਹਰ ਇੱਕ ਚੀਜ਼ ਨੂੰ ਟੱਚ ਕਰੇਗੀ।
ਹਾਂਜੀ ਸਾਈ। ਕਹਿੰਦੇ ਅੱਜ-ਕੱਲ੍ਹ ਬੱਚਿਆਂ ਨੂੰ ਦੇਣਾ ਹੀ ਚਾਹੀਦਾ ਨਾ, ਸਕੂਲ ਬੈਗ 'ਚ ਵੀ ਪਾ ਕੇ ਦੇਣਾ ਚਾਹੀਦਾ ਹੈ।
ਹਾਂ ਇਹਨਾਂ ਦੇ ਸਕੂਲ 'ਤੇ ਹੈ ਸੈਨੇਟਾਈਜ਼ਰ।
ਕੀ ਕਰ ਰਹੇ ਹੋ, ਆਪ ਇੰਗਲਿਸ਼ ਕਿੱਥੋਂ ਆ ਗਈ ਵਿਚਕਾਰ ਅਤੇ ਹਾਂਜੀ।
ਹਾਂ ਹਾਂ ਇਹਨਾਂ ਦੇ ਸਕੂਲ ਵਿੱਚ ਵੀ ਕੰਪਲਸਰੀ ਹੈ ਕਿ ਲੈ ਕੇ ਜਾਣਾ ਔਰ ਘਰ ਵੀ ਮੈਂ ਰੱਖਣੀ ਆ ਔਰ ਵਾਰ ਵਾਰ ਅਸੀਂ ਲੋਕ ਟੋਕਦੇ ਵੀ ਰਹਿੰਦੇ ਆ ਕਿ ਹੱਥੋਵੋ ਜਾ ਕੇ ਹੱਥੋਵੋ ਹਮ
ਕਰਾਂਗੇ ਤੇ ਤਾਂ ਹੀ ਖੁਦ ਨੂੰ ਇਹ ਕਰਾਂਗੇ ਨਾ ਤੇ ਜਿਸ ਤਰ੍ਹਾਂ ਸਿੱਖਾਵਾਂਗੇ ਉਸ ਤਰ੍ਹਾਂ ਹੀ ਸਿੱਖਣਗੇ
ਹਾਂ ਥੱਲੇ ਵੀ ਖੇਡ ਕੇ ਆਉਂਦੀ ਹੀ ਨਾ ਸਿੱਧਾ ਆਉਂਦੇ ਹੀ ਕੁਛ ਨਾ ਕੁਛ ਫਰਿੱਜ ਖੋਲਿਆ ਕੁੱਛ ਨਾ ਕੁਛ ਖਾਣ ਦੀ ਕੋਸ਼ਿਸ਼ ਕਰਦੀ ਤੇ ਸਾਰੇ ਪਲ ਹੱਥ ਧੋੱਕਿਆ ਹੱਥ ਧੋੱਕਿਆ ਪਹਿਲੇ
ਆਸ ਪਾਸ ਵੀ ਆਪਣੇ ਰੂਮ 'ਚ ਵੀ ਸਫਾਈ ਹੋਏਗੀ ਅਤੇ ਤਾਂ ਹੀ ਸਹੀ ਰਹੇ ਤੁਹਾਨੂੰ ਸਾਰੀ ਤਰਫ਼ ਬਿਲਕੁਲ
ਅੱਜ ਕੱਲ੍ਹ ਜ਼ਿਆਦਾ ਹੁੰਦਾ ਕਿਉਂਕਿ ਖਾਣਾ ਵੀ ਬਹੁਤ ਜਲਦੀ ਖ਼ਰਾਬ ਹੋ ਜਾਂਦਾ ਅੱਜ ਕਲਬੋਤ ਦਿਸਟ ਹੋ ਜਾਂਦਾ ਏ ਹਾਂ ਹਾਂ ਹੋਰ ਤੁਸੀਂ ਰਾਤੀ ਕੋਈ ਚੀਜ਼ ਬਾਹਰ ਰੱਖਦਓ ਸਵੇਰੇ ਸਮੈਲ ਆਉਣ ਲੱਗ ਜਾਗੀ ਉਹਦੇ ਚ
ਬਿਲਕੁਲ ਕੋਈ ਰਹਿ ਨਹੀਂ ਸਕਦੀ ਬਾਹਰ ਰੱਖੀ ਨਹੀਂੀ ਸਕਦੀ ਦੀ ਖ਼ਰਾਬ ਹੋ ਜਾਂਦੀਆਂ ਇੰਨੀ ਜਲਦੀ ਚੀਜ਼ ਫਰਿੱਜ ਦੇ ਬਿਨਾਂ ਤਾਂ ਮਤਲਬ ਹੈ ਹੀ ਨਹੀਂ ਨਾ ਕੁਛ
ਹਾਂ ਫਰਜ਼ ਤੋਂ ਬਿਨਾਂ ਤੇ ਨਹੀਂ ਗੁਜ਼ਾਰਾ ਨਹੀਂੀ ਹੈ ਈਵਨ ਕਿ ਸਰਦੀਆਂ ਚ ਵੀ ਨਹੀਂੀ ਤੁਸੀਂ ਰੱਖ ਸਕ
ਅਤੇ ਸਰਦੀਆਂ 'ਚ ਤਾਂ ਦੁੱਧ ਚਲੋ ਬਾਹਰ ਰਹਿ ਸਕਦਾ ਹੈ
ਰਹਿ ਜਾਏ ਪਰ ਫੇਿਰ ਵੀ ਖ਼ਰਾਬ ਨਹੀਂ ਹੁੰਦਾ, ਪਰ ਗਰਮੀਆਂ ਇਸਤੇ ਬਹੁਤ ਚਾਂਸਿਸ ਹੁੰਦੇ ਨੇ।
ਗਰਮੀਆਂ 'ਚ ਤਾਂ ਜ਼ਿਆਦਾ ਚਾਂਸਿਸ ਹੁੰਦੇ, ਨਾਲੇ ਕੁਛ ਅਸੀਂ ਦਾਲ ਵਗੈਰਾ ਜਿਸ ਤਰ੍ਹਾਂ ਬਨਾਨੇ ਰਹੇ ਹਾਂ ਤਾਂ ਟਮਾਟਰ। ਟਰ ਵਗੈਰਾ ਪਾਏ ਹੋਦੇ ਆ, ਸਬਜ਼ੀਆਂ 'ਚ ਤਾਂ ਉਹ ਵੀ ਖ਼ਰਾਬ ਹੋ ਜਾਂਦੇ ਬਾਹਰ।
ਹਾਂ ਟਮਾਟਰ ਨਾਲ ਖਰਾਬ ਹੁੰਦੇ ਫਰਮੈਂਟਿੰਗ ਹੁੰਦੀ ਬਹੁਤ ਜਲਦੀ।
ਹਮ।
ਮੇਰੀ ਵੀ ਥੋੜੇ ਦਿਨ ਪੈਲੇ ਖ਼ਰਾਬ ਖਾਨੇ ਕਰਕੇ ਮੇ ਕਿਹਾ ਤਬੀਅਤ ਖ਼ਰਾਬ ਹੋ ਗੀ ਸੀ ਪੇਟ 'ਚ ਇਂਫੈਕ ਸ਼ਨ ਹੋ ਗਿਆ ਫਿਰ ਉਸ ਤੋਂ ਬਾਦ ਫੀਵਰ ਹੋ ਗਿਆ ਦੋ ਦਿਨ। ਹਾਂ! ਓਈ ਜੰਕਸ ਕਰਕੇ ਅੰਦਰ ਬੈਕਟ ਟਿਰੀਆ, ਕੁਛ ਵੀ ਸਾਊਥ ਇੰਡੀਅਨ ਹੈ ਸੀ, ਉਵੇਂ ਈ ਇੱਕ ਡੋਸਾ ਖਾਣ ਤੇ ਮਨ ਕਰ ਗਿਆ।
ਅੱਛਾ।
ਹਾਂ ਮੈਂ ਔਰ ਐ ਮਾਰਕਿਟ ਗਏ ਸੀ, ਡੋਸਾ ਖਾ ਲਿਆ ਓਥੇ। ਤੇ ਮੈਨੂੰ ਲੱਗਾ ਪਤਾ ਨੀ ਓਦੇ ਨਾਲ ਹੋਇਆ ਯਾ ਨੀਂ ਹੋਇਆ। ਪਹਿਲੇ ਦਾ ਹੋਂਦਾ ਵੈਸੇ ਤੇ ਕੈਂਦੇ ਦੋ-ਤਿੰਨ ਦਿਨ ਪੈਲੇ ਤੋਂ ਕੁਛ
ਓ ਫੇਰ ਮਨ 'ਚ ਆ ਜਾਂਦੈ ਨਾ ਕਿ ਅਸੀਂ ਐ ਚੀਜ਼ ਖਾ ਲੀ ਜਿਦੇ ਸ਼ਾਇਦ ਓਦੇ ਨਾਲ ਤਾ ਇ ਹੋਯਾ ਹੌਏਗਾ।
ਖਾਨੀ ਆ ਬਾਰ ਦਾ ਬੌਤ, ਬਈ ਮੈਨੂੰ ਐ-ਇੰਨੀ ਕ੍ਰੇਵਿੰਗ ਨੀ ਹੁੰਦੀ ਕਿ ਬਜ਼ਾਰੋਂ ਮੰਗਾਵਾਂ।
ਹਮ ਨਈਂ ਬਾਰ ਦਾ ਇੰਨੀ ਜਲਦੀ ਖਾਨ ਨਾਲ ਨੀ ਕੁਛ ਹੁੰਦਾ, ਕਿਉਕਿ ਕਦੀ-ਕਦੀ-ਕਦੀ ਕੁਛ ਖਾ ਲਈ ਯਾ ਅਸੀਂ
ਹੂੰ-ਹੂੰ, ਨਈਂ ਹੁੰਦੈ ਨਾ ਕਈਆਂ ਨੂੰ ਬੜਾ ਸ਼ੌਕ ਹੁੰਦੈ, ਇੰਨਾ ਨੀ ਏ।
ਹਾਂ ਬੜਾ ਸ਼ੌਕ ਹੁੰਦੈ, ਕਈ ਲੋਕਾਂ ਨੂੰ ਤੇ ਬਹੁਤ ਹੀ ਹੁੰਦੈ ਕਿ ਅਸੀ ਬਾਹਰ ਦਾ ਹੀ ਖਾਣਾ ਏ, ਅਸੀਂ ਨਹੀਂ ਖਾਣਾ। ਪਰ ਜ਼ਿਆਦਾਤਰ ਤੇ ਮੋਮੋਜ਼ ਵਗੈਰਾ ਯਾਂ ਫਿਰ ਅਲ-ਅਲੱਗ ਅਲੱਗ ਚੀਜ਼ਾਂ ਜੇੜੀਆਂ ਹੁੰਦੀਆਂ ਨਾ ਮੈਦੇ ਦੀਆਂ।
ਤਾਂ ਹੁੰਂਦੈ ਔਰ ਇੰਨਾ ਇਨੂੰ ਓ ਦੱਸਦੇ ਨੇ ਨਾ ਮਤਲਬ ਤੁਸੀਂ ਵੀਡੀਓਜ਼ ਵੀ ਦੇਖੋ ਯਾਂ ਕੁਛ ਵੀ। ਮੋਮੋਜ਼ ਦਾ ਬੜਾ ਇਫੈਕਟ ਦੱਸਦੇ ਨੇ, ਕਿ ਬੱਚਿਆਂ ਨੂੰ ਜਿੰਨਾ ਹੋ ਸਕੇ ਮੋਮੋਜ਼ ਤੋਂ ਦੂਰ ਰੱਖੋ।
ਪਰ ਜ਼ਿਆਦਾਤਰ ਲੋਕ ਖਾਂਦੇ ਵੀ ਏਹੀ ਚੀਜ਼ਾਂ ਨੇ।
ਇੱਕ ਬੜਾ ਫੇਮਸ ਏ, ਓਦੇ ਤੇ ਇੰਨੀ ਭੀੜ ਲੱਗੀ ਰੈਂਦੀ ਏ। ਪਤਾ ਨੀ ਵਾਸ਼ ਕਰਦੇ ਨੇ ਨਈਂ ਕਰਦੇ ਹੱਥ ਯ ਕਿਸ ਤਰੀਕੇ ਨਾਲ, ਹੂੰ।
ਸੁਣਕੇ ਮਤਲਬ ਕੈਂਟੀਨ ਵਗੈਰਾ ਜਿਸ ਤਰ੍ਹਾਂ ਹੁੰਦੀਆਂ ਨੇ ਯਾ ਓਧਰ ਨਾ ਚਾਰ ਤੁਸੀਂ ਦੇਖੋਗੇ ਓਹੀ ਪਤੀਲੇ ਚ ਬਾਰ- ਬਾਰ ਬਣਾਈ ਜਾਣਗੇ ਔਰ ਇੰਨਾ ਗੰਦਾ ਬਣਿਆ ਹੁੰਦ ਦੈ ਨਾ ਮਤਲਬ ਕੁਛ ਲੋਕ ਤੇ ਪੀ, ਜ਼ਿਆਦਾਤਰ ਤੇ ਚਾਹ ਜੇੜੇ ਪੀਣ ਵਾਲੇ ਆ, ਓਨਾਂ ਨੇ ਤੇ ਪੀ ਹੀ ਲੈਣੀ ਏ। ਜੋ ਨਹੀਂ ਪੀ ਸਕਦੇ, ਓਨਾਂ ਨੇ ਤੇ ਵੇਖ ਕੇ ਹੀ ਮਨਾ ਕਰ ਦੇਣਾ ਕਿ
ਹਾਂਜੀ-ਹਾਂਜੀ-ਹਾਂਜੀ-ਹਾਂਜੀ ਨਈਂ ਐ ਤੇ ਹੈ, ਔਰ ਜਮਸ ਜੇੜੇ ਐ ਮੌਸਮ ਵਿੱਚ ਬਹੁਤ ਜਲਦੀ ਨਿਕਲਦੇ ਨੇ। ਬਹੁਤ ਫਾਸਟ ਹਾਂ ਐ ਜੇੜਾ, ਹਾਂ ਐ ਹਾਂ ਇਸੇ ਮੌਸਮ ਇਚ ਖ਼ਰਾਬ ਹੁੰਦੀ ਤਬੀਅਤ ਵੀ, ਪੇਟ ਦੇ ਇਨਫੈਕਸ਼ਨ ਵੀ ਇਸੇ ਮੌਸਮ ਇਚ ਹੁੰਦੇ ਨੇ।
ਤੇ ਅਸੀਂ ਲੋਕ ਕੈਂਨੇ ਆ ਜੀ ਬਾਰਿਸ਼ ਆ ਰੀ ਐ ਔਰ ਮੌਸਮ ਚੇਂਜ ਹੁੰਦਾ ਪਿਆ ਤਾਂ ਕਰਕੇ ਖਰਾਬ ਹੁੰਦੀ ਪਈ ਏ ਤਬੀਅਤ।
ਨਈਂ-ਨਈਂ ਬਾਰਿਸ਼ ਨੀ ਹੁੰਦਾ, ਜਮਸ ਨਿਕਲਦੇ ਨੇ ਇਸ ਮੌਸਮ ਵਿੱਚ ਜ਼ਿਆਦਾ।
ਹਾਂ।
ਔਰ ਬੈਕਟੀਰੀਅਲ ਇਨਫੈਕਸ਼ਨ ਵੀ ਜਾਦਾ ਹੁੰਦੈ ਇਸ ਮੌਸ ਵਿੱਚ। ਓਦੇ ਕਰਕੇ ਅਸੀਂ ਵਰਕਸ਼ੋਪ ਰੱਖ ਖੀਏ ਜਿਦੇ ਚ ਅਸੀਂ ਹੈਲਦੀ ਡਾਇਟ ਔਰ ਐ ਦੱਸਾਂਗੇ ਕਿ ਕੀ ਇੰਪੋਰਟੈਂਟ ਹੈ ਬੱਚਿਆਂ ਆਸਤੇ, ਈਵਨ ਕਿ ਵੱਡਿਆਂ ਵਾਸਤੇ ਵੀ। ਉਸ ਤੋਂ ਰਿਲੇਟਿਡ ਵਰਕਸ਼ੋਪ ਰੱਖੀ ਏ, ਅਂ ਪੈਲੇ ਤੇ ਫਰੀ ਆਫ ਕੋਸਟ ਏ ਵਰਕਸ਼ੋਪ, ਹਾਂ ਪੈਲਾਂ ਪੈਲਾਂ ਜੇੜਾ ਵਰਕਸ਼ੋਪ ਏ, ਫਰੀ ਆਫ ਕੋਸਟ ਏ। ਓਦੇ ਲਈ ਕੋਈ ਪੇ ਨੀ ਕਰਨੈ। ਔਰ ਉਸ ਤੋਂ ਬਾਦ ਅਗਰ ਓ ਪਸੰਦ ਆਂਦੈ, ਤੇ ਸਾਡੇ ਅੱਗੇ ਅੱਗੇ ਨਾ ਕਾਫ਼ੀ ਇਦੇ ਤੋਂ ਰਿਲੇਟ ਟਿਡ ਵਰਕਸ਼ੋਪ ਹੈਗੀਆ ਨੇ। ਫੇਿਰ ਤੁਹਾਨੂੰ ਨੈਕਸਟ ਵਰਕਸ਼ੋਪ ਵਾਸਤੇ ਪੇ ਕਰਨਾ ਹੁੰਦੈ, ਜਿਵੇਂ ਹੰਡਰਡ ਰੁਪੀਜ਼ ਹੋ ਗਿਆ। ਇੱਕ ਵਰਕਸ਼ੋਪ ਦਾ ਡੇਢ ਸੌ ਰੁਪਇਆ ਹੋ ਗਿਆ, ਇਸ ਤਰੀਕੇ ਨਾਲ।
ਅੱਛਾ ਤੁਸੀਂ ਤੇ ਬਹੋਤ ਵਧੀਆ ਕੀਤੈ ਇਹ ਕਰਕੇ ਸਾਰੇਆਂ ਨੂੰ ਅਵੇਅਰਨੈਸ ਵੀ ਹੋਏਗੀ।
ਹਾਂ ਜ਼ਰੂਰੀ ਐ ਬਈ। ਪੈਹਲੇ ਕੀ ਇਮਿਊਨਿਟੀ ਅੱਛੀ ਸੀ ਲੋਕਾਂ ਦੀ, ਬਹੋਤ ਅੱਛੀ ਇਮਿਊਨਿਟੀ ਸੀ। ਹੁਣ ਤੇ ਇਮਿਊਨਿਟੀ ਬੇਕਾਰ ਹੋ ਚੁੱਕੀ ਐ ਹਾਂ। ਇਮਿਊਨਿਟੀ ਚ ਹੈ ਨੀ ਦਮ ਈ ਨੀ ਐ।
ਸਾਰਾ ਕੁਛ
ਬੱਚੇ ਬਿਮਾਰ ਬਹੋਤ ਜਲਦੀ ਹੁੰਦੇ ਨੇ, ਮੇਰੀ ਤੋਂ ਖੁਦ ਗੁੜੀਆ ਨਾ ਹਰ ਮਹੀਨੇ ਪੈਹਲੇ ਜਦੋਂ ਛੋਟੀ ਸੀ ਬਿਮਾਰ ਹੁੰਦੇ ਸੀ ਹਰ ਮੀਹਨੇ ਇੱਕ-ਦੋ ਮੀਹਨੇ ਬਾਦ ਬੁਖਾਰ ਆ ਗੇਆ, ਵੋਮੇਟ ਹੋ ਗਈ। ਫੇ ਡਾਕਟਰ ਵੀ ਕੈਹੰਦੇ ਸੀ ਥੋੜ੍ਹੀ ਬੜੀ ਹੋਊਗੀ ਫੇਰ ਐਦੀ ਇਮਿਊਨਿਟੀ ਬਣੇਗੀ ਹਾਲੇ ਐਦੀ ਇਮਿਊਨਿਟੀ ਵੀਕ ਐ।
ਅੱਛਾ ਕੁਛ ਬੱਚੇ ਹੁੰਦੇ ਨੇ ਨਾ ਬੜੇ ਕਮਜ਼ੋਰ ਅੰਦਰੋਂ ਦੀ, ਜਾਂ
ਤਾਂ ਨੀ ਬਿਮਾਰ ਬੜਾ ਹੋ ਜਾਂਦੀ ਸੀ, ਏਹਨੂੰ ਬੈਕਟੀਰੀਅਲ ਇਨਫੈਕਸ਼ਨ ਬਹੋਤ ਹੁੰਦਾ ਸੀ। ਜਮਸ ਵਾਲਾ ਹੋਯੈ ਐਸਾ, ਹੂਂ ਫੇਰ ਹੁਣ ਟੱਚ ਵੁੱਡ ਠੀਕ ਹੈ ਪਰ ਬਿਮਾਰ ਹੁੰਦੀ ਹੈ ਪਰ, ਪੈਹਲੇ ਤੇ ਭਅੰਕਰ ਈ ਮਤਲਬ ਦਿਖਾਣਾ ਈ ਪੈਂਦਾ ਸੀ ਇਹਨੂੰ, ਸਕੂਲ ਦੀ ਛੁੱਟੀਆਂ ਵੀ ਹੋ ਜਾਂਦੀਆਂ ਸੀ। ਕਈ ਵਾਰੀ ਐਗਜੈ਼ਮ ਟਾਈਮ ਤੇ ਬਿਮਾਰ ਹੋ ਜਾਂਦੇ ਸੀ।
ਅੱਛਾ, ਤੇ ਵੈਸੇ ਵੀ ਬੱਚੇ ਨਾ ਪਤਾ ਹੀ ਨੀ ਚੱਲ ਦਿੰਦੇ ਕਿ ਕਿੱਧਰ ਚਲਜ ਚੱਲ-ਚੱਲ ਕੇ ਮਿੱਟੀ ਖਾ ਲੈਣਗੇ। ਯਾਂ ਕੁੱਛ ਚੱਟਨ ਵਗੈਰਾ ਲੱਗ ਜਾਂਦੇ ਨੇ, ਪਤਾ ਹੀ ਨੀ ਲੱਗਨ ਦੇਂਦੇ ਕੀ ਕਰਦੇ ਪਏਨ। ਤੇ ਸਾਨੂੰ ਫੇਰ ਪਤਾ ਕਿੱਥੋਂ ਚੱਲੇਗਾ, ਹਾਂਜੀ।
ਬੱਚੇਆਂ ਦਾ ਹੋਰ ਰਿਸਕ ਰੈਂਦੈ ਹੂਂ, ਓਹ ਤੇ ਕੀ ਕਿਤੇ ਵੀ ਚਲ ਚੱਲਦੇ-ਚਲਦੇ ਘਰ ਨੂੰ ਸਾਫ਼ ਰੱਖਣਾ ਪੈਂਦੈਂ, ਅਦਰਵਾਈਜ਼ ਕੁਛ ਵੀ ਚੁੱਕ ਕੇ ਮੂੰਹ ਚ ਪਾ ਲੈਂਦੇ ਨੇ।
ਹਾਂਜੀ, ਤੇ ਕੁਛ ਬੱਚੇ ਪੈਨਸਿਲ ਦੇ ਸਿੱਕ ਸਿੱਕੇ ਵਗੈਰਾ ਵੀ ਖਾ ਲੈਂਦੇ ਨੇ ਪੈਨਸਿਲ ਚਬਾਂਦੇ ਰੈਹੰਦੇ ਨੇ, ਕਿਉਂਕਿ ਸਾਨੂੰ ਤੇ ਓਹਨੇ ਪਤਾ ਚੱਲਦਾ ਨਾ ਕੀ ਕਰਦੇ ਕੀ ਪਏ ਨੇ ਤੇ ਫਿਰ ਬਿਮਾਰ ਹੋ ਜਾਂਦੇ ਨੇ
ਹਾਂ ਨਂਈ ਹੁੰਦਾ ਤਾਂ ਦੇਖੋ ਇਹਦੇ ਕਰਕੇ ਈ ਹੁੰਦਾ, ਹੈਲਥ ਐਨ ਹਾਈਜੀਨ। ਤਾਂ ਈ ਕੈਹੰਦੇ ਬੱਚੇਆਂ ਦਾ ਹੱਥ ਵਗੈਰਾ ਬਾਰ-ਬਾਰ ਧੋਆਓ, ਔਰ ਜਦੋਂ ਛੋਟਾ ਬੱਚਾ ਹੁੰਦਾ ਤੇ ਕੈਹੰਦੇ ਨੇ ਸਾਰੇ ਪੈਹਲੇ ਸੈਨੇਟਾਈਜ਼ ਕਰੋ ਹੱਥ ਫੇਰ ਚੁੱਕਣੈ ਬੱਚੇ ਨੂੰ। ਹੂਂ ਮੇਰਾ ਭਤੀਜਾ ਹੋਏਆ ਸੀ ਸਾਨੂੰ ਯਾਦ ਐ ਅਸੀ ਨਾ ਸੈਨੇ ਟਾਈਜ਼ਰ ਇਕ ਰੂਮ ਵਿੱਚ ਰਖਤਾ ਸੀ ਓਹਨੂੰ ਕੀ ਇਨਫੈਕਸ਼ਨ ਹੋ ਗੇਆ ਸੀ ਹੁੰਦੇ ਨੂੰ, ਤੇ ਹਾਂ ਬਿਮਾਰ ਹੋ ਗੇਆ ਸੀ ਹੁਣਦੇ ਈ। ਤੇ ਇੱਕ ਸੈਨੇਟਾਈਜ਼ਰ ਦੀ ਵੱਡੀ ਬੋਟਲ ਲੇਆ ਕੇ ਰੱਖੇ ਓਈ ਸੀ। ਘਾਰ ਇਚ, ਤੇ ਜੇਹੜਾ ਵੀ ਆਂਦਾ ਸੀ ਉਹਨੂੰ ਕੈਹੰਦੇ ਸੀ ਪੈਹਲੇ ਸੈਨੇਟਾਈਜ਼ ਕਰੋ ਹਾਥ। ਤੇ ਕਈ ਓਫੈਂਡ ਵੀ ਹੋ ਜਾਂਦੇ ਨੇ ਕਿ ਬਾਰ-ਬਾਰ ਐਵੇਂ ਕਯੋਂ ਬੋਲਦੇ ਪਏ ਨੇ ਸਾਨੂੰ ਇਹਨਾਂ ਦਾ ਬੱਚਾ ਵੱਖਰੈ ਕਯਾ। ਹਾਂ ਵਿਛੜ ਜਾਂਦੇ ਸੀ ਕਈ ਲੋਕ ਹਾਂ, ਮੈਨੂੰ ਯਾਦ ਐ ਮੇਰੀ ਭੂਆ ਆਏ ਸੀ ਉਹ ਨੂੰ ਕੇਆ ਪੈਹਲੇ ਸੈਨੀੇਟਾਈਜ਼ ਕਰ ਪਰਾਂ ਕਰ ਇਹਨੂੰ
ਤੇ ਓਹ ਆਪਾਂ ਐ ਵੀ ਨੀ ਬਿਮਾਰ ਹੋ ਗੇਆ ਸੀ ਬੱਚ ਚਾ ਡਾਕਟਰ ਨੇ ਬੋਲੇਆ ਕਿ ਬਿਮਾਰ ਵੀ ਓ, ਹਾਂ। ਗੁੱਸਾ ਅਲੱਗ ਐਫੈਂਡ ਹੋ ਜਾਂਦੇ ਨੇ ਕੀ ਪਤਾ ਨੀ ਕਿਉਂ ਤੋਹਾਣ ਹਾਂ। ਵੀ ਪੈਹਲੇ ਹੋਰ ਸੀ ਹਵਾ ਪਾਣੀ ਪੈਹਲੇ ਫਰੈਸ਼ ਸੀ ਸਭ ਕੁਛ, ਹਾਂ। ਘਰ ਵੀ ਹੋ ਜਾਂਦੇ ਸੀ ਬੱਚੇ ਅੱਜ-ਕੱਲ ਕਿੱਥੇ ਹੁੰਦੇ ਨੇ, ਹੋਸਪਿਟਲਸ ਇਚ ਜਾਣਾ ਪੈਂਦਾਂ ਆ, ਕਿੰਨਾ ਖਰਚਾ ਲੱਗਦੈ।
ਉਹ ਤੇ ਹੈਗਾ ਅੱਜ ਕੱਲ ਟਾਈਮ ਦੇ ਨਾਲ ਤੇ ਸਾਰਾ ਕੁਛ ਉਝ ਟੈਮ ਦੇ ਨਾਲ ਸਾਰਾ ਕੁਛ ਚੇਂਜ ਹੁੰਦਾ ਪਿਆ। ਤੇ ਹੁਣ ਉਹ ਵੀ ਤੇ ਚੀਜ਼ ਨਾਲ ਚੇਂਜ ਹੋਏਗੀ।
ਬਹੁਤ ਐਕਸਪੈਂਸਿਵ ਬੱਚੇ ਨੇ ਅੱਜ ਕੱਲ੍ਹ
ਹੂੰ,
ਤੁਸੀਂ ਹੋਸਪਿਟਲ ਜਾਓ ਪੰਜਾਹ ਹਜ਼ਾਰ ਜਾਂ ਸੱਠ ਸੱਤਰ ਹਜ਼ਾਰ ਰੁਪਇਆ ਕਿਤਰੇ ਨੀ ਗਿਆ।
ਹੂੰ,
ਨੋਰਮਲ ਡਿਲੀਵਰੀ ਦਾ ਵੀ ਹੂੰ ਹਾਂ। ਮੇਰੇ ਬੱਚਿਆਂ ਦਾ ਵੀ ਹੋਇਆ ਸੀ ਨਾ ਜਿਵੇਂ ਦੋਨੋ ਈ ਸਜੇਰੀਅਨ ਸੀ। ਤੇ ਦੋਨੋ ਸਜ਼ੇਰੀਅਨ ਸੀ ਤੇ ਇਹਨਾਂ ਦੇ ਵੀ ਬਾਰੋਂ ਮਤਲਬ ਉਹ ਤੇ ਚਲੋ ਬੈਂਕ ਨੇ ਪੇਅ ਕੀਤਾ ਸੀ ਸਾਨੂੰ।
ਅੱਛਾ।
ਪਰ ਬਹੁਤ ਐਕਸਪੈਂਸਿਵ ਸੀ ਹੋਸਪਿਟਲ,
ਹੂੰ, ਹੈ ਈ ਸਾਰੀ ਜ੍ਹਗਾ ਇਸ ਤਰਾ ਈ ਐ।
ਕਲੀਨ ਹੁੰਦੇ ਨੇ ਫਾਈਵ ਸਟਾਰ ਤੇ ਹੋਸਪਿਟਲ ਬਣਾਏ ਹੁੰਦੇ ਨੇ ਬੈਡਿੰਗ ਔਰ ਇੰਨੀ ਵਧੀਆ ਕਲੀਨਿੰਗ।
ਅੱਛਾ ਪਰ ਉੱਥੇ ਤੇ ਵਧੀਆ ਹੋਏਗਾ ਈ। ਤੇ ਫਿਰ ਉੱਥੇ ਵੀ ਤਾਂ ਬੈਸ ਜ਼ਿਆਦਾ ਈ ਬੋਲਣਗੇ ਨਾ ਉਹ।
ਹੂੰ ਬੜਾ ਬੋਲਦੇ ਨੇ। ਔਰ ਬਾਰ ਬਾਰ ਆ ਕੇ ਇਹਨਾਂ ਸਥ ਕਲੀਨਿੰਗ ਕਰਾਨੀ ਆ ਜੈ ਕਰੋ ਵੋ ਕਰੋ ਇੰਸਟਰ੍ਰਕਸ਼ਨ ਦੇ ਦੇ ਕੇ।
ਅੱਛਾ।
ਹੂੰ ਅੱਛਾ ਸੀ, ਹੋਸਪਿਟਲ ਤੇ ਬਹੁਤ ਅੱਛਾ ਸੀ।
ਅੱਛਾ ਉਹਨਾਂ ਦਾ ਮਤਲਬ ਆਪਣਾ ਸਾਬ ਰੱਖਣਾ ਤੇ ਉਹਨਾਂ ਨੇ ਕੁਛ ਨਾ ਕੁਛ ਮਹਿੰਗਾ ਤੇ ਹੋਏਗਾ ਈ ਜਿਸ ਜ਼ਿਆਦਾ ਮਹਿੰਗਾ ਐ ਸਾਨੂੰ ਲੱਗਦਾ ਮਹਿੰਗਾ ਐ।
ਹਾਂ, ਡਾਇਟੀਸ਼ਨ ਅਲੱਗ ਆਦੀ ਸੀ ਪੂਰਾ ਪਲੈਨ ਦੱਸਦੇ ਸੀ ਅਭੀ ਇਹ ਹੁਣ
ਅੱਛਾ।
ਹਾਂ ਡਾਇਟੈਸਨਸ ਆਦੀਆਂ ਸੀਗਾ ਤੋਂ ਤੁਹਾਡਾ ਪੂਰਾ ਪਲੈਨ ਕਰਕੇ ਜਾਣਗੇ। ਹਾਈਜੀਨ ਰਹਿਣ ਦੀਆਂ ਵੀ ਚੀਜ਼ਾਂ ਦੱਸ ਕੇ ਜਾਣਗੀਆਂ ਕਿ ਵੀ ਆਪ ਕੋਈ ਇਹ ਕਰਨਾ ਐ ਵੀ ਆਪ ਕੋਈ ਇਹ ਕਰਨਾ।
ਹੂੰ,
ਅੱਛਾ ਸੀ ਉਨਾ ਦਾ।
ਵਧੀਆ ਐ।
ਉਹੀ ਬਸ ਸੈਮੀਨਾਰ ਤੇ ਮੈਂ ਇਨਵਾਈਟ ਕਰਨ ਵਾਸਤੇ ਕੋਲ ਕੀਤਾ ਸੀ। ਕਿ ਵਰਕਸ਼ੋਪ ਤੇ ਜ਼ਰੂਰ ਆਣਾ ਹੁਣ ਆਪਣੇ ਫਰੈਂਡਸ ਹਾਂ ਤੁਸੀਂ ਆਪਣੇ ਫਰੈਂਡਸ ਨੂੰ ਵੀ ਬੋਲਣਾ। ਠੀਕ ਐ ਚਲੋ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਓਕੇ।